ਹੈਲੋ ਕੀ ਹਾਲ ਆ ਬਾਈ ਜੀ
ਹਾਂਜੀ ਵਧੀਆ ਤੁਸੀਂ ਦੱਸੋ
ਬਸ ਜੀ ਵਧੀਆ ਚੜ੍ਹਦੀ ਗਲਾ ਨਾਜ਼ਾਰੇਹਾ ਫੁੱਲ
ਹੋਰ ਕੀ ਕਰਦੇ
ਬਸ ਜੇ ਟੀ ਵੀ ਦੇਖ ਰਹੇ ਬੈਠ ਕੇ
ਅੱਛਾ
ਹਾਂਜੀ ਹਾਂਜੀ ਗਰਮੀ ਬਹੁਤ ਜਿਆਦਾ ਹੋਈ ਦੀ ਯਾਰ ਬਹੁਤ ਜਿਆਦਾ ਬ ਮੀਂਹ ਪੈ ਜੇ ਬਸ ਮੀਂਹ ਦਾ ਵੇਟ ਕਰ ਰਹੇ ਆ ਹਾਂ ਆਪਾਂ ਗੱਲ ਕਰ ਰਹੇ ਸੀ ਇੰਪੋਰਟੈਂਸ ਫ ਡਰਿੰਕਿੰਗ ਵਾਟਰ
ਹਮ ਹਮ
ਹੈ ਨਾ ਹਾਂ ਹਾਂਜੀ
ਸਭ ਤੋਂ ਪਹਿਲੇ ਤਾਂ ਆਪਣੀ ਬੋਡੀ ਬਣੀ ਹੈ ਨਾ ਪੂਰੀ ਸੈਵਨਟੀ ਪਰਸੈਂਟ ਵੋਟਰ ਨਾਲ
ਹਾਂ ਹਾਂ ਇਹ ਤਾਂ ਹੈ
ਤੇ ਸਾਡੇ ਬੋਡੀ ਲਈ ਪਾਣੀ ਬਹੁਤ ਜ਼ਰੂਰੀ ਆ ਬਹੁਤ ਜ਼ਿਆਦਾ ਇੰਪੋਰਟੈਂਸ ਬਹੁਤ ਹੈ ਪਾਣੀ ਦੀ ਸਾਡੇ ਲਈ ਵੀ ਤੇ ਕਦੇ ਵੀ ਬੰਦਾ ਪਾਣੀ ਨੂੰ ਵੇਸਟ ਘਰੇ ਹੋਨਾ ਇੰਪੋਰਟੈਂਸ ਬਹੁਤ ਜ਼ਰੂਰੀ ਹੈ
ਜਨਰੇਸ਼ਨ ਵਸਤੇ ਤੇ ਬੜਾ ਔਖਾ ਹੋ ਜਾਣਾ ਫਿਰ ਪਾਣੀ ਮਿਲਣਾ ਹਾਂ ਕਿ ਹਾਂ ਹਾਂ
ਬਸ ਬੰਦਾ ਪ੍ਰੋਪਰ ਵੇ ਨਾ ਯੂਜ ਕਰੇ ਪਾਣੀ ਨੂੰ ਨਾ ਵੇਸਟ ਕਰੇ ਬਸ ਆਪਨੇ ਹਾਂ
ਪੀਣ ਦੇ ਬਸ ਆਹੀ ਐਡਵਾਂਟੇਜ ਹੁੰਦੇ ਆ ਵੀ ਕੀ ਕਹਿੰਦੇ ਆ ਜਿਹੜੇ ਸਾਡੇ ਕਿਡਨੀ ਫੰਕਸ਼ਨ ਹੈਗੇ ਨੇ ਉਹ ਬਹੁਤ ਵਧੀਆ ਤਰ੍ਹਾਂ ਕੰਮ ਕਰਦੇ ਨੇ ਜਿਹੜੇ ਸਾਡੇ ਕੀ ਕਿਹਦੇ ਬ੍ਰੇਨ ਹੈ ਉਹ ਵੀ ਬਹੁਤ ਵਧੀਆ ਤਰਾ ਫੰਕਸ਼ਨ ਕਰਦਾ ਹਾਂ ਹਾਂ ਸਕਿੰਨ ਵੀ ਸਾਡੀ ਹੈਲਥੀ ਹੁੰਦੀ ਹੈ ਫੇਸ ਵਾਸਤੇ ਵੀ ਬਹੁਤ ਵਧੀਆ ਹਾਂ ਹਾਂ ਹਾਂ ਹਾਂ ਹਮ ਹਾਈਡਰੇੇਟ ਰਹਿਣਾ ਚਾਹੀਂਦਾ ਗਰਮੀਆਂ ਚ ਵੈਸੇ ਹਾਂ ਹਾਂ ਹੰ ਹੰ
ਬੰਦਾ ਇੱਕ ਦਿਨ ਚ ਘੱਟੋ ਘੱਟ ਦੋ ਤਿੰਨ ਲੀਟਰ ਦਾ ਬੰਦਾ ਪਾਣੀ ਪੀਏ
ਹਾਂ ਹਾਂ ਡਾਕਟਰ ਵੀ ਕਹਿੰਦੇ ਵੀ ਦਿਨ ਚ ਘੱਟ ਤੋਂ ਘੱਟ ਦੋ ਤੋਂ ਤਿੰਨ ਲੀਟਰ ਪਾਣੀ ਪੀਣਾ ਹੀ ਚਾਹੀਦਾ ਹਰ ਕਿਸੇ ਨੂੰ ਹਾਂ ਉਹ ਜੇ ਕੋਈ ਵੱਧ ਪੀਲੇ ਫੇਰ ਉਹ ਤਾਂ ਮੈਂ ਕਹਿੰਦਾ ਬਹੁਤ ਵਧੀਆ
ਹਾਂ ਵਧੀਆ ਬੰਦਾ ਸਹੀ ਢੰਗ ਨਾਲ ਪੀਏ ਪਾਣੀ ਸਹੀ ਤਰ੍ਹਾਂ ਯੂਜ ਕਰਕੇ ਪੀਏ ਹਾਈਡਰੇਟ ਰੱਖਿਆ ਆਪਣੀ ਬੋਡੀ ਨੂੰ ਵਧੀਆ ਕਿਉਂਕਿ ਪਾਣੀ ਪੀਏਗਾ ਐਨਰਜੀ ਵੀ ਆਏਗੀ ਬੰਦੇ ਨੂੰ ਜੇ ਨੀਂ ਪੀਏ ਹਾਈਡਰੇਟ ਨਹੀਂ ਰਹੇਗਾ ਡੀਹਾਈਡਰੇਟ ਹੋ ਕੇ ਬਿਮਾਰੀ ਹੋਣ ਦੇ ਚਾਂਸ ਹੋ ਜਾਏਗੇ ਬੰਦੇ
ਹਾਂ ਹਾਂ ਇਹ
ਚੱਕਰ ਆਣੇ ਸ਼ੁਰੂ ਹੋ ਜਾਏਗੇ ਹਾਂ ਬੰਦਾ ਆਪਣਾ ਵਧੀਆ ਪਾਣੀ ਪੀਏ
ਬਿਲਕੁਲ ਬਿਲਕੁਲ ਨਾਲੇ ਜਿਹੜਾ ਜਿਹੜਾ ਸਾਡਾ ਪਾਣੀ ਪੀਣ ਨਾਲ ਜਿਹੜਾ ਗਰਮੀਆਂ ਚ ਸਾਡੇ ਸਰੀਰ ਦਾ ਟੈਂਪਰੇਚਰ ਹੈ ਉਹ ਵੀ ਕੰਟਰੋਲ ਰੱਖਦਾ ਪਾਣੀ ਹਾਂ ਕੰਟਰੋਲ ਚ' ਰਹਿੰਦਾ ਹਾਂ ਜਿਹੜਾ ਸਾਡਾ ਡਾਇਜੈਸ਼ਨ ਸਿਸਟਮ ਹੁੰਦਾ ਉਹਦੇ ਉਹਦੇ ਵਾਸਤੇ ਵੀ ਬਹੁਤ ਜ਼ਿਆਦਾ ਵਧੀਆ ਇਹ ਪਾਣੀ ਹਾਂ ਜਿੱਦਾਂ ਕਿਸੇ ਨੂੰ ਕੋ ਕੋਨਸਟੀਪੇਸ਼ਨ ਵਗੈਰਾ ਹੋ ਜੇ ਉਹਦੇ ਸਹੀ ਬਹੁਤ ਜ਼ਿਆਦਾ ਵਧੀਆ ਹਮ ਹੰ ਹੋਰ ਜਿਹੜੇ ਸਾਡੇ ਬੋਡੀ ਦੇ ਗੰਦੇ ਜਿਹੜੇ ਵਿਸ਼ੈਲੇ ਕਹਿ ਲਓ ਤੁਸੀਂ ਹਾਂ ਹਾਂ ਪਦਾਰਥ ਉਹੀਂ ਹਾਂ ਹਾਂ ਉਹ ਉਹ ਵੀ ਬਾਰਨ ਸਹੀ ਗੱਲ ਆ ਹਮ
ਕਰਦਾ ਪੂਰਾ ਨਾ ਅੰਦਰ ਸਟਮਕ ਨੂੰ ਵਧੀਆ ਇਨਟੇਸਟਾਇਨ ਨੂੰ ਸਾਫ਼ ਘਰ ਕਰਦਾ ਫਿਰ ਪਾਣੀ ਵੀ
ਹਾਂ ਹਾਂ ਉਹ ਤਾਂ ਹੈ
ਹੋਰ ਇੰਪੋਰਟੈਂਸ ਤਾਂ ਬਹੁਤ ਹੈ ਵੋਟਰ ਦੀ ਬਹੁਤ ਜ਼ਿਆਦਾ ਫੇ ਸਲੀਮ ਬਹੁਤ ਵਧੀਆ ਪਾਣੀ ਇੰਪੋਰਟੈਂਸ ਬਹੁਤ ਹੈ ਪਾਣੀ ਦੀ
ਹੋਤਾ ਹੈ
ਫੇਸ ਲਈ ਬਹੁਤ ਵਧੀਆ ਬੋਡੀ ਲਈ ਵਧੀਆ ਤੇ ਪਾਣੀ ਦੇ ਬਹੁਤ ਯੂਜ ਹੋਣ ਤੇ ਹਨਾ ਪਾਣੀ ਨਾਲ ਬੰਦਾਂ ਇਲੈਕਟ੍ਰੀਸਿਟੀ ਵੀ ਬਣਾ ਸਕਦਾ ਹੈ
ਹਾਂ ਹਾਂ ਇਹ ਤਾਂ ਹੈ
ਵਾਟਰ ਟੀ ਬਣਾ ਸਕਦਾ ਪਾਣੀ ਨਾਲ
ਬਾਕੀ ਜਿਹੜੇ ਕ ਕਈ ਜਗ੍ਹਾ 'ਤੇ ਪਾਣੀ ਦੀ ਬਹੁਤ ਜ਼ਿਆਦਾ
ਆਉਣ ਲਾਂ
ਅਹ ਪਰ ਮਾਰ ਹੁੰਦੀ ਹੈ ਬਈ ਬਹੁਤ ਪਹੁੰਚ ਨਹੀਂ ਸਕਦਾ ਈਜ਼ੀਲੀ ਪਾਣੀ
ਹਾਂ
ਉੱਥੇ ਬੜਾ ਔਖਾ ਹੋ ਜਾਂਦਾ
ਹਾਂ ਉੱਥੇ ਔਖਾ ਹੋ। ਜਾਂਦਾ ਬੰਦਾ ਬਹੁਤ ਜ਼ਿਆਦਾ
ਬਾਕੀ ਕੀ ਕਹਿੰਦੇ ਆ।
ਹਾਂ ਇੱਕ ਤਾਂ ਅੱਜ ਕੱਲ੍ਹ ਬੰਦੇ ਪਾਣੀ ਨੂੰ ਵੇਸਟ ਬਹੁਤ ਕਰ ਰਹੇ ਆ ਪੋਲਿਊਟ ਕਰ ਰਿਹਾ ਪਾਣੀ ਨੂੰ ਹਨਾ ਬੰਦਾ ਪੋਲਿਊਟ ਨਾ ਕਰੇ ਆਪਣਾ ਸਾਫ਼ ਰੱਖਿਆ ਨਦੀਆਂ ਨੂੰ ਜਿੱਥੋਂ ਆਪਾਂ ਪਾਣੀ ਪੀ ਰਹੇ ਹਾਂ ਅੰਦਰ ਦਾ ਗਰਾਊਂਡ ਵ
ਸਹੀ ਗੱਲ ਹੈ ਮੈਂ ਕਹਿੰਦਾ ਸਾਰੇ ਹੀ ਪਲਿਊਟ ਕਰ ਰਿਹਾ ਜਿਹੜੇ ਇੰਡਸਟ ਲ ਏਰੀਆ ਉਹ ਸਾਰਾ ਗੰਦ ਤੁਸੀਂ ਕਹਿ ਲਓ ਲੀਵਰ ਹਾਂ ਉਹਦੇ ' ਛੱਡ ਦਿੰਦੇ ਹਾਂ ਹਾਂ
ਬਸ ਇਹ ਚੀਜ਼ਾਂ ਤੇ ਬੈਨ ਹੋਣਾ ਚਾਹੀਦਾ ਬੰਦੇ ਦਾ ਬੰਦਾ ਫਿਰ ਸਾਫ ਪਾਣੀ ਪੀਏ ਹੈਾ
ਹਾਂ ਹਾਂ ਉਹ ਤਾਂ ਹੈ
ਹਾਂ, ਹੁਣ ਕਈ ਵਾਰੀ ਸੀਵਰੇਜ ਲੀਕ ਜਾਂਦੀ ਹੈ ਉੱਥੋਂ ਦੀ ਫਿਰ ਪਾਈਪ ਤੋਂ ਸਾਡੇ ਟੈਪ ਚ ਵੀ ਪਾਣੀ ਆਉਂਦਾ ਸ਼ਾਇਦ ਕਈ ਵਾਰੀ
ਹੰ- ਹੰ ਅੱਜ ਕੱਲ ਤੁਸੀਂ ਦੇਖਲੋ ਹਿੰਦੂ ਪਰੰਪਰਾਂ ਦੇ ਹਿਸਾਬ ਨਾਲ ਲੋਕ ਜਿਹੜੇ ਵਿਸਰਜਨ ਕਰਦੇ ਮੂਰਤੀਆਂ ਵਗੈਰਾ ਹਾਂ ਜਿਵੇਂ ਫੁੱਲ ਵਗੈਰਾ ਹੋ ਗਏ ਉਹ ਵੀ ਪਾਣੀ 'ਚ ਵਿਸਰਜਨ ਵਿਸਰਜਨ ਕਰ ਦਿੰਦੇ। ਵਿਸਰਜਿਤ ਤੇ ਉਹ ਜਿਹੜਾ ਪਾਣੀ ਹੁੰਦਾ ਉਹ ਫਿਰ ਉਲਟਾ ਪਲਿਊਟ ਹੋ ਜਾਂਦਾ ਉਲਟਾ ਖ਼ਰਾਬ ਹੁੰਦਾ ਉਹ
ਹਾਂ ਉਲਟਾ ਖਰਾਬ ਹੁੰਦਾ ਹੈ । ਫਰ
ਬਸ ਫਿਰ ਬੰਦਾ ਗੱਲ ਨਹੀ ਕਰ ਸਕਦਾ ਨਾ ਫਿਰ।
ਹਾਂ ਹੁਣ ਸਾਡੀ ਗੰਗਾ ਨਦੀ ਕਿੰਨੀ ਪੋਲਿਊਟ ਹੋਈ ਦੀ ਹੈ ਨਾ, ਨੀਚੇ ਹੁਣੇ ਉਹ ਆਇਆ ਸੀ ਪਹਿਲੇ ਕਿ ਨਾ ਉਹਦਾ ਹੈਗਾ, ਹੈਗਾ ਨੀ ਰੀਵਰ ਮੋਸਟਰ ਵਾਲਾ ਜੋ ਸ਼ੋਅ ਆਉਂਦਾ ਸੀ ਪਹਿਲੇ ਇੱਕ ਜ ਮੱਛੀਆਂ ਫੜਦਾ ਵੱਡੀ- ਵੱਡੀ ਉਹ ਆਇਆ ਸੀ ਇੱਥੇ, ਉਹਨੇ ਗੰਗਾ ਦਾ ਪਾਣੀ ਚੈੱਕ ਕੀਤਾ ਚੰਗੀ ਤਰ੍ਹਾਂ ਤੇ ਉਹ ਕਹਿੰਦਾ ਵੀ ਬਹੁਤ ਪੋਲਿਊਟ ਹੈ ਬੰਦਾ ਇੱਥੇ ਨਾਨ ਵਾਸਤੇ ਵੀ ਨੀ ਹੈਗਾ
ਹਮ -ਹਮ ਤੁਸੀਂ ਬਾਹਰ ਦੀ ਕੰਟਰੀਆਂ ਚ ਜਾ ਕੇ ਦੇਖ ਲਓ ਮੈਂ ਕਹਿੰਦਾ ਇਹ ਕੀ ਕਹਿੰਦੇ ਹੈ ਕਿ ਹਾਂ ਬਿਲਕੁਲ ਸਾਫ਼, ਬਿਲਕੁਲ ਸਾਫ਼ ਹਾਂ- ਹਾਂ
ਹੋਰ ਇੱਥੇ ਬੰਦੇ ਪੂਜਦੇ ਆ ਪਾਣੀ ਨੂੰ, ਨਦੀਆਂ ਨੂੰ, ਹਨਾ ਔਰ ਇੱਥੇ ਪੋਲਿਊਟ ਕਰ ਰਹੇ ਨੇ ਹਾਂ ਬਾਹਰ ਦੇ ਬੰਦੇ ਰੀਵਰ ਦੀ ਤਰ੍ਹਾਂ ਕਰਦਿਆਂ ਨੂੰ ਹਨਾ ਰੀਵਰ ਹੀ ਮੰਨਦੇ ਹ ਤਾਂ ਵੀ ਇੰਨਾ ਸਾਫ਼ ਪਾਣੀ ਆ ਉੱਥੇ ਵਧੀਆ, ਇੰਪੋਟ ਵੈਸੇ ਨੀ ਰਹੀ ਅੱਜ ਕੱਲ੍ਹ ਯ ਹਰ ਬੰਦਿਆਂ ਦੀ ਪਾਣੀ ਨੂੰ
ਬਸ ਜੇ ਤੁਸੀਂ ਕਿਸੇ ਨੂੰ ਗੱਲ ਕਰੋਗੇ, ਕਿਸੇ ਹਿੰਦੂ ਭਰਾ ਨੂੰ ਗੱਲ ਕਰੋਗੇ, ਉਹ ਅਗਲਾ ਅਗਲੇ ਦੀ ਭਾਵਨਾ ਭਾਵਨਾਵਾਂ ਨੂੰ ਠੇਸ ਵੀ ਪਹੁੰਚ ਸਕਦੀ ਹੈ, ਇਸ ਕਰਕੇ ਫਿਰ ਗੱਲ ਕਰਨੀ ਬੇਕਾਰ ਹੈ, ਵੀ ਤੁਸੀਂ ਅਗਲੇ ਨੂੰ ਕਹਿ ਦੋਗੇ ਵੀ ਗੰਗਾ ਤੇ ਨਾ ਕਰ ਜਾਂ ਫਿਰ ਕੁਛ ਵਗੈਰਾ ਪਾਣੀ ਹਾਂ ਬਈ ਪਲਿਊਟ ਨਾ ਕਰ ਪਾਣੀ ਨੂੰ। ਉਲਟਾ ਉਹ ਤੁਹਾਨੂੰ ਖਾਣ ਨੂੰ ਪੈ ਜਾਵੇਗਾ, ਹਾਂ ਹਾਂ ਉਹ ਅਗਲਾ ਉਲਟਾ ਲੈ ਜਾਏਗਾ ਗੱਲ ਨੂੰ
ਉਲਟਾ ਲੈ ਜਾਏਗਾ
ਹਮ- ਹਮ ਸਹੀ ਗੱਲ ਹੈ।
ਭਵਨ ਦਾ ਆਪਣੀ ਸਾਈਡ ਵਧੀਆ ਰਹਾ ਆਪਣਾ ਖੁਦ ਪੋਲਿਊਟ ਨਾ ਕਰੇ, ਕਦੇ ਵੀ ਚੰਗੇ ਤਾਂ ਰੇ ਪਾਣੀ ਇੰਪੋਰਟੈਂਟ ਸਮਝੇ ਪਾਣੀ ਦੀ
ਹਮ -ਹਮ ਹਰ ਕੋਈ ਨਹੀ ਸਮਝ ਸਕਦਾ ਹਨਾ
ਹਾਂ ਯਾਰ ਕੋਈ ਨੀ ਸਮਝ ਸਕਦਾ ਯਾਰ
ਹੁਣ ਜਿਹੜਾ ਇਹ ਪਾਣੀ ਹੈ ਇਹ ਹਿਮਾਚਲ ਪ੍ਰਦੇਸ਼ ਤੋਂ ਹਰਿਦੁਵਰ ਤੋਂ ਪਾਣੀ ਆਉਂਦਾ ਜਿਹੜਾ ਸਾਡੇ ਇੱਥੇ ਯਮੁਨਾ ਸਾਡੇ ਇਹ ਬਈ ਯ ਇੱਥੋਂ ਹੋ ਕੇ ਜਾਂਦਾ ਜਿਹੜੇ ਸਿਟੀ ਤੋਂ ਉਸ ਤੋਂ ਬਾਅਦ ਇਹ ਪਹੁੰਚਦਾ ਦਿੱਲੀ ਤੁਸੀਂ ਇੱਥੇ ਦਾ ਪਾਣੀ ਦੇਖ ਲਓ ਤੇ ਦਿੱਲੀ ਚ ਜਿਹੜਾ ਪਹੁੰਚਦੇ ਟਾਈਮ ਦੇਖ ਖ ਲੈਣਾ ਮੈਂ ਕਹਿੰਦਾ ਬਹੁਤ ਜ਼ਿਆਦਾ ਫ਼ਰਕ ਮਿਲੇਗਾ ਉਹ ਤਾਂ ਬਿਲਕੁਲ ਕਾਲਾ ਹੋ ਜਾਂਦਾ ਪਾਣੀ ਬਿਲਕੁਲ
ਬਈ ਦਿੱਲੀ ਚ ਤਾਂ ਬਹੁਤ
ਹਾਂ -ਹਾਂ ਉੱਦੇ ਤਾਂ ਮੈਂ ਕਹਿੰਦਾ, ਤੁਸੀਂ ਯਮੁਨਾ ਨਦੀ ਦੇਖੋ ਦੇਖੋਗੇ ਨਾ ਉਹ ਤੁਸੀਂ ਕਹੋਗੇ ਯਮਨਾ ਨਦੀ ਨੀ, ਇਹ ਤਾਂ ਨਾਲਾ ਬਹਿ ਰਿਹਾ
ਸਹੀ ਗੱਲ ਹੈ ਬੜਾ ਗੰਦ ਪੈਦਾ ਉੱਥੇ ਯਾਰ, ਇੰਪੋਰਟੈਂਸ ਹੀਨੀ ਆ ਪਾਣੀ ਦੀ ਹਾਂ ਆਪਣੇ ਇੱਥੇ ਫਿਰ ਵੀ ਘੱਟ ਹੈ ਇੱਥੇ ਥੋੜ੍ਹੀ ਸਮਝ ਹੈ। ਬੰਦਿਆਂ ਨੂੰ ਪਾਣੀ ਦੀ ਉੱਥੇ ਤਾਂ ਵੀ ਬਹੁਤ ਏਅਰ ਪੋਲਿਊਸ਼ਨ ਵਾਟਰ ਪੋਲਿਊਸ਼ਨ ਤਾਂ ਬਹੁਤ ਜ਼ਿਆਦਾ
ਹਾਂ ਹਾਂ ਬਾਕੀ
ਹਮ ਬਸ ਬੰਦਾ ਸਹੀ ਤਰ੍ਹਾਂ ਯੂਜ ਕਰੇ ਪਾਣੀ ਨੂੰ ਵਧੀਆ
ਹਾਂ ਹਾਂ
ਵੇਸਟ ਨਾ ਕਰੇਗਾ ਦੇਵੀ
ਸਮਝਣਾ ਚਾਹੀਦਾ ਹਰ ਕਿਸੇ ਨੂੰ ਹੁਣ ਤੁਸੀਂ ਬਾਹਰ ਦੇਖ ਲਓ ਬਸ ਇੱਕ ਰ ਰਿਵਰ ਨੂੰ ਰਿਵਰ ਦੀ ਤਰ੍ਹਾਂ ਟਰੀਟ ਕਰਦੇ ਆ ਵੀ ਮੰਨਦੇ ਆ ਤੇ ਉਹ ਮੈਂ ਕਹਿੰਦਾ ਇੰਨੀ ਸਾਫ਼ ਸੁਥ ਖਤਰੀਆਂ ਇੱਥੇ ਆ ਜੇ ਆਪਣੇ ਜਿਹੜੇ ਭਰਾ ਹਿੰਦੂ ਇਹ ਆਪਣੀ ਮਾਤਾ ਸਮਝਦੇ ਫਿਰ ਵੀ ਇੰਨਾ ਗੰਦ ਪਾਉਂਦੇ ਵਿੱਚ
ਹਮ
ਬਸ ਪਾਣੀ ਦੀ ਅਹਿਮਤ ਤੈਨੂੰ ਸਮਝਣਾ ਚਾਹੀਦਾ
ਬਸ ਬਹੁਤ ਜ਼ਰੂਰੀ ਆ ਪਾਣੀ ਦੀ ਅਹਿਮੀਅਤ ਸਮਝੇ ਬੰਦਾ ਫਾਲਤੂ ਵੇਸਟ ਨਾ ਕਰੇ ਚੰਗੀ ਤਰ੍ਹਾਂ ਪੀਏ ਪਾਣੀ ਹੈਾ ਜੇ ਬੰਦਾ ਫਾਇਦੇ ਮੰਨ ਕੇ ਚੱਲੇ ਇੰਨੇ ਫਾਇਦੇ ਆ ਜ਼ਰੂੂਰ ਪੋਲਿਊਟ ਕਰਨਾ ਪਾਣੀ ਨੂੰ ਹਨਾ ਫ਼ਿਰ ਕੱਲ੍ਹ ਨੂੰ ਆਪਣੇ ਵਸਤੇ ਨ ਨਹੀਂ ਰਹੇਗਾ ਪਾਣੀ ਫਰ ਫਿਰ ਕੱਲ੍ਹ ਨੂੰ ਬੰਦਾ ਰਹੇਗਾ ਵੀ ਹਾਂ ਕਾਸ਼ ਪਹਿਲੇ ਨਾ ਪਾਣ ਗਲਤ ਕਰਦੇ ਪਾਣੀ
ਸੈ ਫਿਫਥ ਸੈਵਟੀ ਪਰਸੈਂਟ ਪਾਣੀ ਦੇ ਹੀ ਬਣਿਆ ਹੁੰਦਾਦਾ ਜਿਹੜਾ ਹੁੰ ਨਾ ਹਾਂ ਹਾਂ ਹਾਂ ਹਾਂ ਹਾਂ
ਜੇ ਹਣ ਕੱਲ੍ਹ ਨੂੰ ਪਾਣੀ ਨੀ ਬਚਿਆ ਅਗਰ ਆਪਾਂ ਜੀਅ ਨਹੀਂ ਸਕਦੇ ਆ
ਹਾਂ ਹਾਂ ਕਿਉਂਕਿ ਪਾਣੀ ਦਾ ਜਿਹੜਾ ਤੁਸੀਂ ਕਹਿ ਲਓ ਯੂਜ ਬਈ ਹੁਣ ਤੁਹਾਨੂੰ ਪਤਾ ਪੀਣ ਵਾਸਤੇ ਵੀ ਹੁੰਦਾ ਖਾਣ ਵਾਸਤੇ ਤੇ ਖਾਣਾ ਬਣਾਉਣ ਵਾਸਤੇ ਵੀ ਹੁੰਦਾ ਖੇਤੀ ਕਰੋਗੇ ਤੁਸੀਂ ਉਹਦੇ ਚ ਵੀ ਪਾਣੀ ਦਾ ਯੂਜ ਹੋਏਗਾ ਹਾਂ ਹਾਂ ਪਾਣੀ ਪਾਣੀ ਦਾ ਯੂਜ ਹੋਏਗਾ ਤੁਸੀਂ ਹੁਣ ਬਿਜਲੀ ਬਣਾਓਗੇ ਇਲੈਕਟ੍ਰੀਸਿਟੀ ਉਹਦੇ ਚ ਵੀ ਯੂਜ ਹੁੰਦਾ ਇਹਦਾ ਹਾਂ ਹੋਰ ਵੀ ਜਿਹੜੇ ਸਾਫ਼ ਸਫ਼ਾਈ ਵਾਸਤੇ ਵੀ ਪਾਣੀ ਦਾ ਉਪੋਗ ਹੁੰਦਾ ਹਮ ਹਮ
ਬਸ ਬੰਦਾ ਇੰਪੋਰਟੈਂਸ ਪਾ ਕੇ ਚੱਲਿਆ ਪਾਣੀ ਦੀ ਵ ਵੇਸਟ ਨਾ ਕਰੇ ਹਨਾ ਬਿਲਕੁਲ ਵੀ ਜੇ ਅੱਜ ਆਪਾਂ ਪਾਣੀ ਖ ਖ਼ਤਮ ਕਰਤਾ ਕੱਲ ਨੂੰ ਫੇਰ ਆਪਾਂ ਜੀਅ ਨਹੀਂ ਪਾਵਾਂਗੇ
ਹਾਂ ਹਾਂ
ਪਾਣੀ ਪਾਣੀ ਨੂੰ ਪੋਲਿਊਟ ਕਰਕੇ ਕਿੰਨੇ ਆਪਾਂ ਜੀਵ ਮਾਰਤੇ ਪਾਣੀ ਦੇ ਹਨਾ ਮੱਛੀਆਂ ਕਿੰਨੀਆਂ ਮਾਰਤੀਆਂ
ਪਲਿਊਟ ਕਰਕੇ ਮੈਂ ਕਹਿੰਦਾ ਬਥੇਰੇ ਜੀਵ ਜੰਤੂ ਵਿਚਾਰੇ ਵਿੱਚ ਹੀ ਮਰ ਜਾਂਦੇ
ਹਾਂ ਹੁਣ ਆਪਣਾ ਉਹ ਦਿੱਲੀਓ ਜੋ ਨਦੀਕ ਇੱਥੇ ਵੱਡੀ ਜੀ ਹੈਾ ਤੇੈ ਦਿੱਲੀ ਚ ਤੈ ਮੁੰਬਈ ਚ ਜੋ ਉੱਥੇ ਝੱਗ ਬਣੀ ਸੀ ਪੂਰੀ ਪਾਣੀ 'ਚ ਨਦੀ ਵਿੱਚ ਹੀ ਚਿੱਟੀ ਚਿੱਟੀ 'ਚੱਗ
ਹਾਂ ਹਾਂ ਉਹ ਤੇ ਹੈ ਉਹ ਤੁਸੀਂ ਵੇਖੋਗੇ ਪਹਾੜਾਂ ਤੇ ਜਦੋਂ ਨਿਕਲਦੀ ਹੈ ਨਾ ਤੇ ਬਿਲਕੁਲ ਠੰਡਾ ਰ ਸਾਫ਼ ਪਾਣੀ ਬਿਲਕੁਲ ਸਾਫ਼ ਹਾਂ ਹਾਂ ਹਾਂ ਰ ਤੁਸੀਂ ਉੱਥੇ ਦਿੱਲੀ ਜਾ ਦਿੱਲੀ ਜਾਂਦੇ ਤਾਂ ਪਾਣੀ ਤੁਸੀਂ ਵੇਖ ਲਓ ਬਿਲਕੁਲ ਕਾਲਾ ਪੈ ਜਾੇਗਾ
ਹਮ
ਕਿਉਂਕਿ ਰ ਰਸਤੇ ਚ ਬਥੇਰੇ ਇੰਡਸਟ ਜਿਹੜੇ ਫਾਰਮ ਹੁੰਦੇ ਉਹਦੇ ਹਾਂ। ਸਾਰਾ ਵੇਸਟ ਉੱਥੇ ਹੀ ਛੋੜਦੇ ਫਿਰ ਉਹਦੇ ਨਾਲ ਪਾਣੀ ਦਾ ਪੋਲਿਊਟ ਹੋਣਾ ਹੀ ਐ।
ਸਈ ਗੱਲ ਆ।
ਹਾਂ,
ਅਤੇ ਦਸ ਮਿੰਟ ਹੋ ਗਏ ਵੀਰੇ। ਹਨਾ ਕੋਈ ਚੱਕਰ ਨੀ ਵੀਰੇ ਓਕੇ ਓਕੇ ਓਕੇ ਬਾਈ।